ਸਤ ਸ਼੍ਰੀ ਕਾਲ ਭੈਣ ਜੀ, ਕੀ ਹਾਲ ਏ?
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੁਸੀਂ ਸੁਣਾਓ ਤੁਹਾ
ਓ ਕਿਥੇ ਰਹਿੰਦੇ ਆ? ਕਮਾਲ ਏ, ਕਦੀ ਫੋਨ ਨੀ, ਕੁਛ ਨੀ ਕਮਾਲ ਏ, ਫੋਨ ਤੇ ਕਰਿਆ ਕਰੋ ਕਦੀ। ਹਾਲ ਚਾਲ ਹੀ ਪੁੱਛ ਲੈਂਦਾ ਬੰਦਾ, ਵਡਿਆ ਦਾ ਆਸ਼ੀਰਵਾਦ ਚਾਹੀਦਾ ਹੁੰਦਾ ਹਾਂਜੀ।
ਬਸ-ਬਸ, ਰਹਿੰਦੇ ਤੇ ਅਸੀਂ ਉੱਧਰ ਹੀ ਆਂ, ਜਿੱਧਰ ਪਹਿਲੇ ਰਹਿੰਦੇ ਸੀ।
ਹਾਂਜੀ, ਹਾਂਜੀ।
ਹਾਲ ਚਾਲ ਵੀ ਪੁੱਛੀ ਦਾ ਹੀ ਐ ਹੁਣ ਥੋੜੇ ਬਿਜੀ ਚੱਲਦੇ ਪਏ ਸੀ ਥੋੜਾ ਨਾ ਐ ਇਹਨਾਂ ਦਾ ਵੀ ਵਰਕ ਬਿਜ਼ੀ ਚੱਲ ਰਿਹਾ ਸੀ ਤੇ ਮੇਰਾ ਥੋੜਾ ਬੱਚੇ ਵਗੈਰਾ ਦੀ ਛੁੱਟੀਆਂ ਹੋ ਗਈਆਂ ਸਾਡੇ ਘਰ ਵਿੱਚ ਹੈਗੇ ਨੇ ਮੇਰੇ ਜੇਠਾਣੀ ਦੇ ਬੱਚੇ ਨੇ
ਦਾਦੀ ਦੇ ਕੀ ਹਾਲ ਨੇ, ਦਾਦੀ ਜੀ ਦੀ ਸੇਵਾ ਕਰਦੇ ਓ ਕਿ ਨਹੀਂ ਕਰਦੇ?
ਹਾਂਜੀ, ਹਾਂਜੀ ਵਧੀਆ, ਵਧੀਆ ਬਹੁਤ ਵਧੀਆ ਹਾਲ ਨੇ ਤੇ ਸੇਵਾ ਤੇ ਦੇਖੋ ਦੇਖੋ ਜਿੰਨੀ ਹੋ ਪਾਉਂਦੀ ਹੈ ਕਰੀ ਦੀ ਹੈ। ਬਾਕੀ ਤੇ ਦੇਖੋ, ਗੁਰੂ ਮਹਾਰਾਜ ਆਪ ਕਰਾਂਦੇ ਨੇ। ਕਰਨ ਕਰਾਨ ਵਾਲੇ ਤੇ ਓਹੀਓ ਆਪ ਹੈਗੇ ਨੇ। ਵੈਸੇ ਦੇਖੋ, ਵੈਸੇ ਦੇਖੋ ਕਹਿੰਦੇ ਐ ਕਿ ਬਜ਼ੁਰਗ ਜਿਹੜੇ ਨੇ, ਘਰ ਦੀ ਇੱਕ ਉਹ ਹੁੰਦੀ ਨੇ, ਨੀਂਵ ਹੁੰਦੇ ਨੇ। ਕਹਿੰਦੇ ਨਾ, ਓਟ ਆਸ ਸਰਾ ਹੁੰਦਾ ਹੈ ਕਿ ਹਾਂ ਬਈ ਇਹਨਾਂ ਤੋਂ ਬਿਨਾਂ ਅਸੀਂ ਵੈਸੇ ਤੇ ਦੇਖੋ ਅਗਰ ਅਸੀਂ ਕਿਤੇ ਜਾ ਰੇ ਆਂ, ਯਾ ਸਾਨੂੰ ਕਿੱਥੇ ਜਾਨੈ, ਕੋਈ ਜ਼ਿਆਦਾ ਫਿਕਰ ਇਹਨਾ ਨੂੰ ਹੁੰਦੀ ਹੈ।
ਹਾਂ, ਨਹੀਂ-ਨਹੀਂ ਧਿਆਨ ਰੱਖਦੇ ਨੇ, ਦਾਦੀ ਹੋ ਗਈ ਦਾਦਾ ਜੀ ਹੋ ਗਏ ਆਪਣਾ ਬਹੁਤ ਧਿਆਨ ਰੱਖਦੇ ਨੇ, ਠੀਕ ਕਹਿ ਰਹੇ ਹੋ, ਬਿਲਕੁਲ ਸਹੀ।
ਕਹਿੰਦੇ ਆ ਕਿ ਅਹ ਮੂਲ ਨਾਲ ਜ਼ਿਆਦਾ ਬਿਆਜ
ਹਾਂ ਬਸ ਬਸ ਜੀ ਠੀਕ ਹੈ ਠੀਕ ਹੁਣ ਮੈਂ ਨਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਅ ਮੈਂ ਨਾ, ਅਪਣਾ ਜਾ ਰਿਹਾ ਸੀ ਬਣਾ ਆਪਣੇ ਘਰ ਜਾਣਾ ਸੀ ਤੇ ਦਾਦੀ ਸਾਡੀ, ਦੀ ਕਹਿੰਦੀ, ਕਹਿੰਦੀ ਆਪਣਾ ਧਿਆਨ ਨਾਲ ਜਾਈ ਬਈ ਤੂੰ ਆਪਣਾ ਸਹੀ ਸਲਾਮਤ ਮਹਾਰਾਜ ਤੈਨੂੰ ਅਰਦਾਸ ਤੇ ਆਪਣਾ ਦੁਆ ਦਿੰਨਦੇ ਨਾ ਵੱਡੇ। ਤੁਹਾਨੂੰ ਪਤਾ ਤੇ ਆਹੀ ਹੈ ਮਤਲਬ ਕਿ ਵੱਡੇ ਨੇ ਬਣਾ ਇਹ ਚੀਜ਼ ਹੈਗੀ ਹੈ
ਹਾਂਜੀ- ਹਾਂਜੀ, ਤੇ ਵਡਿਆਂ ਦੀ ਦੇਖੋ ਅਸੀਸਾਂ ਹੀ ਕਾਫ਼ੀ ਨੇ।
ਬਿਲਕੁਲ ਸਹੀ ਗੱਲ ਕਰਦੇ ਪਏ ਹੋ ਤੁਸੀ ਦੇਖੋ ਜ਼ਰੂਰੀ ਹੈ ਦੁਆ ਤੇ ਪਹਿਲੇ ਵੱਡਿਆਂ ਦੀ, ਆਸ਼ੀਰਵਾਦ ਮਿਲੇਗਾ। ਤਾਂ ਤੁਸੀਂ ਜਾ ਕੇ ਕਾਮਯਾਬ ਹੋ ਗਏ ਨੇ ਤੇ ਬੜਾ ਮੁਸ਼ਕਿਲ ਏ। ਦੇਖੋ ਹੁਨ ਤੁਸ ਤੁਸੀ ਕੋ ਮੈਂ ਹੀ ਬਣਾਇਆ ਮੈਂ ਕੁਝ ਨੀ ਹੁੰਦਾ ਉਹ ਕਰਨ ਵਾਲਾ ਬਾਬਾ ਨਾਨਕ ਠੀਕ ਐ ਨਾ,
ਹਾਂਜੀ, ਇਹ ਤੇ ਗੱਲ ਹੈਗੀ ਏ ਦੇਖੋ, ਅਹ ਉਹਦੇ ਹੁਕਮ ਬਿਨਾਂ ਨਾ ਤੇ ਪੱਤ ਪੱਤਾ ਹਿਲਦੇ। ਤੇ ਨਾਹੀ ਅਸੀਂ ਹਿਲ ਸਕਦੇ ਹਾਂ ਜਦ ਪੱਤਾ ਨਹੀਂ ਹਿਲਦਾ ਸਾਡੀ ਕਿ ਓਕਾਤ ਹੈਗੀ।
ਆਪਾਂ ਤੇ ਵੈਸੇ ਹੀ ਨਹੀਂ ਹਿਲ ਸਕਦੇ, ਕਿਉਂਕਿ ਦੇਖੋ ਉਹਦੇ ਹੱਥ ਈ ਚ ਏ ਸਭ ਕੁਛ ਹੈ। ਸਾਡੀ ਡੋਰੀ ਵੀ ਉਹਦੇ ਹੱਥੇ ਚ
ਹਾਂਜੀ, ਅਸੀਂ ਕਈ ਵਾਰ ਸੋਚਦੇ ਹਾਂ ਕਿ ਅਸੀਂ ਇਹ ਕੰਮ ਕਰ ਰਹੇ ਹਾਂ। ਸਰ ਅਸੀਂ, ਅਸੀਂ ਇਹ ਕੰਮ ਕਰ ਰਹੇ ਹਾਂ ਯਾ ਅਸੀਂ ਇਹ ਹਾਸਿਲ ਕਰ ਲਿੱਤਾ ਐ, ਅਸੀਂ ਐਸ ਮੁਕਾਮ ਤੇ ਪਹੁੰਚ ਗਏ ਪਰ ਨਹੀਂ ਸਾਨੂੰ ਜ ਸ ਹਾਂ, ਪਰ ਸਾਨੂੰ ਜੇ ਪਰ ਸਾਨੂੰ ਮੈਂ ਕਹਿ ਰਹੀ ਆਂ, ਜਿਹੜੇ ਵੀ ਮੁਕਾਮ ਤੇ ਲੈ ਕੇ ਜਾਂਦੈ, ਪਰਮਾਤਮਾ ਆਪ ਲੈ ਕੇ
ਹਾਂ ਨਹੀਂ, ਨਹੀਂ ਨੀ ਥੋੜ੍ਹਾ ਜਿਹਾ ਪਤਾ ਕੀ ਹੋਇਆ ਪਰਮਾਤ, ਉਹਨਾਂ ਦਾ ਵੀ ਆਸ਼ੀਰਵਾਦ ਹੁੰਦਾ ਵੱਡਿਆਂ ਦੀ ਦੁਆ ਵੀ ਹੁੰਦੀ ਹੈ। ਉਹ ਵੀ ਜ਼ਰੂਰੀ ਹੈ। ਅਗਰ ਉਹ ਨਹੀਂ ਲੋ ਗੇ ਨਾ ਆਟੋਮੈਟਿਕ ਬੰਦਾ ਨਹੀਂ ਪਕੜ ਸਕਦਾ ਚਾਹੇ ਜਿੰਨਾ ਮਰਜ਼ੀ ਹੋ ਜਾਏ। ਜਾਂ ਮਾਂ ਪਿਓ ਹੋਰ ਸਾਡਾ ਬਾਪੂ ਇੰਨਾ ਚੰਗਾ ਸੀ ਬਸ ਹਣੂੰ ਕੀ
ਹਾਂਜੀ, ਹਾਂਜੀ ਉਹ ਤੇ ਦੇਖੋ ਅਹ ਸਭ ਦੇਖੋ ਪਰਮਾਤਮਾ ਦੇ ਹੱਥ ਚ ਪ੍ਰਮਾਤਮਾ ਦੇ ਰੰਗ ਨੇ।
ਉਦੋਂ ਕਦਰ ਪੈਂਦੀ ਹੈ। ਜਦੋਂ ਕੋਈ ਚਲੇ ਜਾਂਦਾ ਨਾ ਦੂਰ ਤੇ ਤਾਂ ਹੀ ਕਦਰ ਪੈਂਦੀ। ਵੱਡਿਆਂ ਦਾ ਆਸ਼ੀਰਵਾਦ ਬੜਾ ਜ਼ਰੂਰੀ ਹੈਗਾ,
ਹਾਂਜੀ, ਹਾਂਜੀ ਕਿਉਂਕਿ ਦੇਖੋ ਹੁਣ ਤੁਸੀਂ ਹੋ ਜਾਂ ਕੋਈ ਵੀ ਹੋਵੇ ਪਰਸਨ ਆਪਣੀ ਫੈਮਿਲੀ ਤੋਂ ਹੀ ਲਗਾ ਲਈਏ, ਅਗਰ ਕੋਈ ਵੀ ਬਸ ਹੋਏ ਹੁਣ ਕੋਈ ਮੁਸੀਬਤ ਤੇ ਜਾਂਦਾ ਤੇ ਕੌਣ ਪਹਿਲਾਂ ਖੜਾ ਹੁੰਦਾ। ਸਭ ਤੋਂ ਪਹਿਲੇ ਆਪਣੇ ਜਿਹੜੇ ਆ।
ਮੇਨ ਖੇੜੇ।
ਜਿਹੜੇ ਪੇਰੈਂਟਸ ਹੁੰਦੇ ਆ ਨਾਂ। ਉਹਨਾਂ ਨੂੰ ਜ਼ਿਆਦਾ ਫ਼ਿਕਰ ਹੁੰਦੀ ਆ ਹਾਂ। ਉਹਨਾਂ ਤੋਂ ਇਲਾਵਾ ਕਰਦੇੰ ਤੁਸੀਂ।
ਪੈਦਾ ਕੀਤਾ ਹੈ ਸਾਨੂੰ ਉਹ ਸਾਡਾ ਭਲਾ ਹੀ ਜਾਣਗੇ। ਬੁਰਾ ਨੀ ਜਾਣਗੇ ਦੇਖੋ ਜੀ। ਸਾਫ਼ ਗੱਲ ਕਰਹੀਏ ਆਪਾਂ। ਠੀਕ ਹੈ। ਨਾ ਤੁਹਾਡੇ ਵੀ ਮੰਮੀ ਪਾਪਾ ਹੈਗੇ ਨੇ ਸਾਡੇ ਵੀ ਹੈਗੇ ਸੀ। ਹੈਗੇ ਨੇ ਬਸ। ਪਰ ਬਾਪੂ ਸਾਡਾ ਰਿਹਾ ਨੀ ਚਲੋ ਜੋ ਵੀ ਹੈ ਰੱਬ ਨੂੰ ਜੋ ਮਨਜ਼ੂਰ। ਠੀਕ ਹੈ ਨਾ ਜਹੜੀ ਉਹ ਚੀਜ਼ ਆਉਂਦੀ ਹੈ। ਤਾਂ ਕਰਕੇ ਥੋੜਾ ਜਿਹਾ ਉਹ ਪਤਾ। ਕਹਿੰਦਾ ਯਾਦ ਤੇ ਆਉਂਦੇ। ਇਨਾਂ ਵੱਡਿਆਂ ਦਾ ਆਸ਼ੀਰਵਾਦ ਬੜਾ ਜ਼ਰੂਰੀ ਹੈ ਦੇਖੋ। ਉਹ ਬੜਾ ਫਰਕ ਪੈਂਦਾ ਠੀਕ ਹੈ ਨਾ। ਤਾਂਈ ਕਹਿੰਦੇ ਆਂ। ਆਪਣਾ ਟਾਈਮ ਸਿਰ ਇਨਸਾਨ ਨੂੰ। ਸਹੀ ਰਹਿਣਾ ਚਾਹੀਦਾ ਬਸ ਜੀ। ਤੁਸੀਂ ਸੇਵਾ ਕਰਦੇ ਹੋ। ਤੁਹਾਡੇ ਕਰਮਾਂ ਚ ਲਿਖੀਏ ਸੇਵਾ ਤੇ ਕਰਦੇ ਰਹੋ। ਸਾਡੇ ਕਰਮਾ 'ਚ ਹੈ ਨੀ ਸੀ ਬਾਪੂ ਸਾਡਾ ਜਲਦੀ ਚਲਿਆਂ ਗਿਆ। ਬਸ ਹੁਣ ਕੀ ਕਹਿ ਸਕਦੇ ਜੀ। ਠੀਕ ਹੈ ਨਾਂ।
ਹਾਂ ਉਹ ਤੇ ਗੱਲ ਦੇਖੋ ਜੋ ਜਿੰਨੀ ਲਿਖਾ ਕੇ ਆਇਆਂ। ਉਹ ਤੇ ਦੇਖੋ ਸਭ। ਪਰਮਾਤਮਾ ਦੇ ਹੱਥ ਚ ਹੈ। ਪ੍ਰਮਾਤਮਾ ਦੇ ਰੰਗ ਨੇ ਹਾਂ।
ਕੁਛ ਨਹੀਂ ਹੈ। ਮਾਂ ਪਿਓ ਤੋਂ ਬਾਅਦ।
ਆਂ ਉਹਨਾਂ ਦੀ ਦੇਖੋ ਜਗ੍ਹਾ। ਕੋਈ ਵੀ ਨਹੀਂ ਲੈ ਸਕਦਾ। ਦੁਨੀਆਂ 'ਚ' ਭਾਵੇਂ ਜੋ ਮਰਜ਼ੀ ਹੋਏ ਜਿੰਨੇ ਮਰਜ਼ੀ ਰਿਸ਼ਤੇ ਹੋਣ। ਇਸ ਜਹਾਨ ਵਿੱਚ ਹਾਂ। ਉਹਨਾਂ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ। ਨਹੀਂ ਬੁਢਾਪਾ ਦੀ ਗੱਲ ਹੀ ਨੀ ਹੈ ਦੇਖੋ ਸੱਚਾਈ ਹੈਗੀ ਆ। ਜੀਨੂੰ ਜ਼ਿੰਦਗੀ ਦੀ।
ਤੈਨੂੰ ਪਤਾ ਕਿ ਹੁੰਦਾ ਆ। ਮੈਂ ਗਈ। ਕਈ ਲੜਕੀਆਂ ਬਹੁਤ ਸਿਆਣੀਆਂ ਹੁੰਦੀਆਂ। ਸਮਝਦਾਰ ਹੁੰਦੀਆਂ। ਕਈ ਹੁੰਦੀਆਂ। ਘਰ ਵਗਾੜਨ ਲੈ ਵਾਲੀਆਂ। ਇਹ ਚੱਕਰ ਹੁੰਦਾ ਨਾ ਤੇ ਤਾਂ ਕਰਕੇ ਆਪਾਂ। ਤੁਹਾਨੂੰ ਇਹੀ ਗੱਲ ਕਰਦੇ ਆਂ। ਵੱਡਿਆਂ ਦਾ ਆਸ਼ੀਰਵਾਦ ਲੈਣਾ ਚਾਹੀਦਾ। ਵਧੀਆ ਬਹੁਤ ਵਧੀਆ ਤੁਸੀਂ ਕਰਦੇ ਰਹੋ। ਬਹੁਤ ਵਧੀਆ ਤੁਡਾ ਮਨ ਖੁਸ਼ ਹੋਇਆ। ਕਮਾਲ ਆਂ ਯਾਰ।
ਹਾਂਜੀ ਅਸੀਂ ਤੇ ਦੇਖੋ ਕੁਛ ਨੀ ਕਰ ਰਹੇ ਹਲੇੇ। ਉਹੀ ਮੈਂ ਤੁਹਾਨੂੰ ਕਹਿ ਰਹੀ ਹਾਂ।
ਹੁਣ ਦੇਖੋ ਵੱਡਿਆਂ ਦਾ। ਕਰਨਾ ਕੀ ਹੁੰਦਾ। ਬਸ ਉਹ ਉਹਨਾਂ ਦੀ ਸੇਵਾ ਕਰੋ। ਉਹਨਾਂ ਨੂੰ ਟਾਈਮ ਸਿਰ ਆਪਣਾ ਖਾਣਾ ਦੋ ਉਹਨਾਂ ਦੀ ਇੱਜਤ ਕਰੋ। ਠੀਕ ਹੈ ਦੱਸ ਬੰਦਿਆਂ 'ਚ ਉਹਨਾਂ ਦੀ ਜੀ ਜੀ ਹੋਏ। ਹਾਂਜੀ ਹਦੀ ਹੋਰ ਕੀ। ਕਿ ਨਹੀਂ ਜੀ ਜੀ ਹੋ।
ਕਿ ਜਿਹੜਾ ਬਜ਼ੁਰਗ ਹੁੰਦਾ ਹੈ। ਸਾਡੇ ਘਰ ਦਾ ਠੀਕ ਹੈ ਔਰ ਬੱਚਾ ਹੁੰਦਾ। ਤਾਂ ਉਹ ਇੱਕ ਬਰਾਬਰ ਹੋਂ ਜਾਂਦਾ।
ਹਾਂਜੀ ਹਾਂਜੀ।
ਠੀਕ ਹੈ ਹੁਣ ਜਿਵੇਂ ਵੱਡੀ ਏਜ ਹੋ ਗਈ ਆ। ਅਸੀਂ ਨੀ ਐਕਸ਼ਪੈਕਟ ਕਰਦੇ ਦੇਖੋ। ਹੁਣ ਅੱਜ ਸਾਡੇ ਅਸੀਂ ਹੈਗੇ ਹਾਂ ਕੱਲ ਨੂੰ ਸਾਡੇ ਬੱਚੇ ਹੋਣੇ ਆ ਠੀਕ ਹੈ।। ਉਹਨਾਂ ਨੇ ਸਾਨੂੰ ਦੇਖ ਕੇ ਰੀਐਕਟ ਕਰਨਾ। ਜੋ ਅਸੀਂ ਆਪਣੇ ਪੇਰੈਂਟਸ ਨਾਲ ਕਰ ਰਹੇ ਹਾਂ ਨਾਂ। ਜਾਂ ਅਸੀਂ ਕਿ ਆਪਣੇ ਵੱਡੇ ਬਜ਼ੁਰਗਾਂ ਨਾਲ ਗੱਲ।
ਹਾਂਜੀ ਹਜੀ ਹਾਂਜੀ ਹਾਂ ਨਹੀਂ ਨਹੀ। ਅਸੀਂ ਆਉਂ ਬਿਲਕੁਲ ਸਹੀ ਗੱਲ। ਤੇ ਤੁਹਾਨੂੰ ਬੜੀ ਨੌਲੇਜ ਹੈਗੀ ਹੈ ਚੀਜ਼ਾਂ ਦੀ। ਕਿਉਂਕਿ ਦੇਖੋ ਸਮਝ। ਹੁਸ਼ਿਆਰ ਬੰਦਾ ਹੀ ਇਹ ਚੀਜ਼ਾਂ ਸਮਝ ਸਕਦਾ। ਅੱਜ ਕੱਲ੍ਹ ਦੇਖੋ ਹਰ ਕੋਈ ਬੰਦੇ ਨੇ। ਪਤਾ ਕੀ ਹੁੰਦਾ। ਦਿਮਾਗ ਚ ਪੈਸਾ ਪੈਸਾ ੜਿਆ ਬ ਹੋਰ ਕੁੱਝ ਨੀ ਕਰ ਆਂ। ਤਾਂ ਤੁਹਾਨੂੰ ਵੀ ਪਤਾ ਠੀਕ ਨਾ।
ਦੇਖੋ। ਕਹਿਣਾ ਤੇ ਹਰ ਇੱਕ ਚੀਜ਼ ਨੂੰ ਸੌਖਾ ਹੁੰਦਾ ਕਰਨਾ ਬੜਾ ਔਖਾ ਦੁੱਖ ਹੁੰਦਾ ਹੁਣ ਅਸੀਂ ਇਹ ਦੋ ਗੱਲਾਂ ਕਰਦੇ ਹੈ ਕਿ ਸੇਵਾ ਕਰਨੀ ਚਾਹੀਦੀ ਹੈ ਏਦਾਂ ਉਦਾਂ। ਲੇਕਿਨ ਅਸਲੀਅਤ ਤੇ ਤਾਂ ਹੀ ਹੈ ਨਾ ਜਦੋਂ ਕੀਤੀ ਜਾਏ ਬੰਦੇ ਦੀ ਕਿ ਨਹੀਂ।
ਆਪਣੀ ਤਰਫ਼ ਤੋਂ ਤਾਂ ਦੇਖੋ ਹਰ ਕੋਈ ਕਰਦਾ ਹੀ ਐਸੀ ਗੱਲ ਨਹੀਂ ਹੈ ਬਟ ਹੁਣ। ਕੀ ਕਰੀਏ ਟਾਈਮ ਕਦੋਂ ਪਤਾ ਕੀ ਹੁੰਦਾ ਕਈ ਵਾਰੀ ਇਨਸਾਨ ਦਾ ਟਾਈਮ ਮਾੜਾ ਹੁੰਦਾ ਨਾ ਉਦੋਂ ਸਮਝ ਨਹੀਂ ਪਾਉਂਦਾ। ਸੇਵਾ ਤੇ ਬੜਾ ਕਰਦਾ ਇਸਾਨ ਐਸੀ ਗੱਲ ਨੀ ਹੈਗੀ ਥੋੜਾ ਜਾ ਮਾਹੌਲ ਖਰਾਬ ਹੁੰਦਾ ਨਾ ਉਹ ਟਾਈਮ ਐਸਾ ਹੋ ਜਾਂਦਾ। ਬੰਦਾ ਵਿਗੜ ਜਾਂਦਾ ਹੋਰ ਕੁਝ ਨੀ ਹੁੰਦਾ ਠੀਕ ਹੈ ਕੇ ਨਹੀਂ
ਹਾਂ ਉਹ ਤੇ ਠੀਕ ਤੇ ਮੈਂ ਇਹ ਦੱਸ ਰਹੀ ਹਾਂ ਕਿ ਹੁਣ ਮੰਨ ਲਓ ਬਜ਼ੁਰਗ ਔਰ ਬੱਚਾ ਇੱਕ ਸਮਾਨ ਹੋ ਜਾਂਦਾ ਹੈ। ਕਈ ਵਾਰੇ ਅ ਮਤਲਬ ਪੇਰੈਂਟਸ ਕੁਛ ਐਸਾ ਕਹਿ ਦਿੰਦੇ ਸਾਨੂੰ ਗੁੱਸਾ ਜਾਦਾ ਹੈ। ਜਾਂ ਅਸੀਂ ਕਿਸੇ ਗੱਲ ਤੋਂ ਉਹਨਾਂ ਦੀ ਬੁਰਾ ਮੰਨ ਜਾਂਦੇ ਹਾਂ ਪਰ ਸਾਨੂੰ ਉਸ ਟਾਈਮ। ਐਵੇਂ ਨੀ ਕਰਨਾ ਚਾਹੀਦਾ ਤੁਸੀਂ ਮੇਰੀ ਗੱਲ
ਨਹੀਂ ਮੈਂ ਤੁਹਾਡੀ ਗੱਲ ਠੀਕ ਆ ਨਹੀਂ ਨਹੀਂ ਮੈਂ ਤੁਹਾਡੀ ਗੱਲ ਸੁਣਦਾ ਆਂ ਹਰ ਗੱਲ ਨੂੰ ਮੈਂ ਸਮਝਨਾ ਮੈਂ ਤਾਂ ਹੀ ਤੁਹਾਨੂੰ ਗੱਲ ਆ ਉਹੀ ਰਿਪੀਟ ਕਰ ਰਿਹਾ ਪਤਾ ਕੀ ਹੁੰਦਾ ਹੈ ਉਹੀ ਉਹਦੇ ਟਾਈਮ ਦੱਸਦਾ ਹਨਾ। ਜਦੋਂ ਇਨਸਾਨ ਦਾ ਟਾਈਮ ਮਾੜਾ ਹੁੰਦਾ ਨਾ ਓਟੋਮੈਟਿਕ ਉਹਨਾਂ ਦੀ ਬੁੱਧੀ ਪ੍ਰਸ਼ਟ ਹੁੰਦੀ ਹੈ।
ਹਮ ਤੁਸੀਂ ਗੱਲ ਸਮਝ ਨਹੀਂ ਤੇ ਇਹੋ ਮੇਰੀ ਮੈਂ ਤੇ ਗੱਲ ਇਹ ਕਰ ਰਹੀ ਹਾਂ ਕਿ ਅਗਰ ਕੋਈ ਬਜ਼ੁਰਗ ਹੈ ਉਹ ਬੱਚੇ। ਚਾਹੇ ਇੱਕ ਸਮਾਨ ਹੈਗਾ ਅਗਰ ਕੁੱਛ ਕਹਿ ਵੀ ਦਿੰਦਾ ਉਸ ਗੱਲ ਦਾ ਸਾਨੂੰ ਬੁਰਾ ਨੀ ਮਨਾਉਣਾ। ਚਾਹੀਦਾ ਤੇ ਮੈਂ ਉਹ ਗੱਲ ਕਰਦੀ ਹਾਂ ਜਿਵੇਂ ਉਹਨਾਂ ਦੀ ਅਗਰ। ਕੋਈ ਸਾਡਾ ਬੱਚਾ ਹੈ ਸਾਨੂੰ ਕੁਛ ਕਹਿ ਦਿੰਦਾ ਹੈ ਤੇ ਅਸੀਂ ਦੋ ਮਿੰਟ ਨੂੰ ਉਹਨੂੰ ਥੋੜ੍ਹਾ ਜਿਹਾ ਡਾਂਟ ਕੇ ਅਸੀਂ ਜਾਂ ਡਾਂਟ ਦੇ ਵੀ ਨੀ ਆ ਸਗੋਂ ਪਿਆਰ ਕਰਕੇ ਉਹਨੂੰ ਬਸ ਆਰਾਮ ਨਾਲ ਸਮਝਾਉਂਦੇ ਹਾਂ। ਐਵੇਂ ਅਸੀਂ ਪੇਰੈਂਟਸ ਦੀ ਗੱਲ ਨੂੰ ਨਹੀਂ ਕਰ ਸਕਦੇ। ਅਸੀਂ ਉਸ ਟਾਈਮ ਗੁੱਸਾ ਮੰਨ ਜਾਂਦੇ ਹਾਂ। ਇਹ ਗੱਲ ਕਰਦੀ ਪਈ ਆਂ ਮੈਂ।
ਹਾਂਜੀ ਹਾਂਜੀ।
ਹਾਂ।
ਠੀਕ ਜੀ ਬਹੁਤ ਵੱਡੀ ਗੱਲ ਕਰਦੇ ਜੇ ਉਹ।
ਹਾਂ ਮੈਂ ਵੱਡੀ ਗੱਲ ਤੇ ਨਹੀਂ ਕਰ ਰਹੀ ਬਸ ਗੱਲ ਹੀ ਕਰ ਰਹੀ ਹਾਂ। ਉਹ ਤੁਹਾਡਾ ਬੜੱਪਨ ਹੈ ਕਿ ਤੁਹਾਨੂੰ ਵੱਡੀ ਲੱਗ ਰਹੀ ਹੈ।
ਨਹੀਂ ਨਹੀਂ ਬੜੱਪਣ ਤੇ ਤੇਰੇ ਕੋਲ਼ ਉਮਰ ਦੇ ਹਿਸਾਬ ਨਾਲ ਤੇ ਮੈਂ। ਇਨਸਾਨ ਨੂੰ ਫ਼ਰਕ ਪੈਂਦਾ ਹੀ ਐਸੀ ਗੱਲ ਨਹੀਂ ਹੈ।
ਹਾਂ ਦੇਖੋ ਮੈਚਿਓਰਟੀ ਇੱਕ ਇਨਸਾਨ ਚ ਅਣੀ ਬਹੁਤ
ਉਹ ਜ਼ਰੂਰੀ ਹੈ। ਅਗਰ ਮਿਚੋਰਟੀ ਨਹੀਂ ਆਏਗੀ ਤੇ ਉਹ ਬੰਦਾ ਬੇਵਕੂਫ ਹੈ ਮੇਰੇ। ਹਿਸਾਬ ਨਾਲ ਤੇ ਦੇਖੋ ਜੀ ਕਿਉਂਕਿ ਵੱਡਿਆਂ ਦੀ ਸੇਵਾ ਕਰਨਾ ਬਹੁਤ ਫ਼ਰਜ਼ ਬਣਦਾ ਦੇਖੋ। ਚਾਹੇ ਤੁਸੀਂ ਹੋ ਚਾਹੇ ਮੈਂ ਹੋ। ਅਗਰ ਕਰਾਂਗੇ ਤਾਂ ਹੀ ਆਪਣਾ ਮਹਾਰਾਜ ਨੇ ਮਿਹਰ ਕਰਨੀ ਹੈ ਨਹੀਂ ਤੇ ਬੜਾ ਮੁਸ਼ਕਿਲ ਹੈਗਾ। ਸਾਫ਼ ਗੱਲ।
ਦੇਖੋ ਉਹਦਾ ਕੀ ਫਾਇਦਾ ਹੈ ਕੀ ਅਗਰ ਘਰ ਤੁਸੀਂ। ਮਤਲਬ ਤੁਹਾਡੇ ਪੇਰੈਂਟਸ ਕੁਛ ਨੀ ਹੈਗੇ, ਔਰ ਤੁਸੀਂ ਪੂਰੀ ਦੁਨੀਆਂ ਨੂੰ ਖੁਸ਼ ਕਿਰਨ ਦੇ ਫਿਰਦੇ ਪ ਉਸ ਚੀਜ਼ ਦਾ ਵੀ ਫਾਇਦਾ ਨੀ ਹੈਗਾ ਕਈ ਪਰ ਸੀਨਜ਼ ਐਵੇ ਜੈ ਹੁੰਦੇ ਐ, ਲਾਈਫ ਵਿੱਚ ਕਈ ਐਗਜ਼ਾਮ ਪਲ ਨੇ ਕਿ ਆਪਣੇ ਪੇਰੈਂਟਸ ਨੂੰ ਵਰਿਦ ਆਸ਼ਰਮ ਤੱਕ ਛੱਡ ਦਿੰਦੇ ਨੇ। ਠੀਕ ਉਹਦਾ ਕੀ ਫਾਇਦਾ ਮੈਂ ਕਹਿੰਦੀ ਕਰੋੜਾਂ ਪਤੀ ਬੰਦੇ ਕਰੋੜਾਂ ਪ ਪਤੀ ਬੰਦੇ ਜਿਨ੍ਹਾਂ ਨੇ ਕਮਾਏ ਦੇ ਆ ਪੈਸੇ, ਤੇ ਆਪਣੇ ਪੇਰੈਂਟਸ ਆਪਣੀ ਪ੍ਰੋਪਰਟੀ ਆਪਣੇ ਨਾਮ ਕਰਵਾ ਕੇ, ਪੇਰੈਂਟਸ ਸੀ ਤੇ ਉਹਨਾ ਨੂੰ ਵਰਧ ਆਸ਼ਰਮ ਛੱਡਣ ਦੇਣ ਉਹ ਕੀ ਫਾਇਦਾ ਉਹ ਪੂਰੀ ਉਮਰ
ਦੀ ਗੱਲ ਠੀਕ ਹੈ। ਵੇਖ ਦੇਖੋ ਜੀ ਵਰਿਧ ਆਸ਼ਰਮ ਤੇ ਉਹੀ ਉਹ ਇਨਸਾਨ ਛੱਡਦਾ ਹੈ। ਜਿਹਦੇ ਅੰਦਰ ਪੁੱਥਰ ਦਿਲ ਹੁੰਦਾ ਠੀਕ ਐ, ਜੇ ਮੈਂ ਤਾਂ ਤੁਹਾਨੂੰ ਇੱਕ ਸੋਚ ਦੀ ਗੱਲ ਐ ਕਲੀਅਰ ਕਰਾਂ ਕਿਉਂਕਿ ਓਨਾਂ ਸ ਪੈਸਾ ਹੀ ਸਭ ਕੁੱਛ ਹੈਗਾ, ਓਨਾਂ ਦੇ ਮਾਂ ਪਿਓ ਕੁਛ ਨੀ ਹੈਗਾ। ਦੇਖੋਂ ਆਪਨੇ ਜ਼ਰੀਏ ਤੇ ਮਾਂ ਪਿਓ ਦੀ ਸੇਵਾ ਕਰਾਂਗੇ।
ਮੈਂ ਤੇ ਨਿਊਜ ਪੜ੍ਹੀ ਐ ਉਸ ਦਿਨ ਕਿ ਇੱਕ ਇੰਨੀ ਅਮੀਰ ਜਨਾਨੀ ਤੇ ਓ ਵਿਚਾਰੀ ਵ੍ਰਿਧ ਆਸ਼ਰਮ ਵਿੱਚ ਛੱਡ ਕੇ ਗਿਆ ਓਦਾ ਪੁੱਤ ਤਰ ਤੇ ਮਤਲਬ ਓਦੀ ਪ੍ਰੋਪਰਟੀ ਸਾਰੀ ਓਨੇ ਓਦੇ ਨਾਮ ਕਰਵਾਲੀ ਕੀਤੀ ਤੇ, ਓਨੂੰ ਬ੍ਰਿਧ ਆਸ਼ਰਮ ਛੱਡ ਕੇ ਗਿਆ। ਤੇ ਹੁਣ ਓ ਅ ਮਾਤਾ ਆਪਨੀ ਦੱਸਦੀ ਪਈ ਸੀ ਸਟੋਰੀ, ਅਪਨੇ ਮਤਲਬ ਹੁਨ ਦੇ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਨੂੰ ਪਤਾ ਐ, ਇੱਕ ਵੀ ਗੱਲ ਅਗਰ ਏ ਸੋਸ਼ਲ ਮੀਡੀਆ 'ਚ ਐਵੇਂ ਦੀ ਵਾਇਰਲ ਹੋ ਜਾਂਦੀ ਐ, ਤੇ ਬੋਤ ਤੇਜ਼ੀ ਨਾਲ ਵਾਇਰਲ ਹੁੰਦੀ ਐ। ਤੇ ਫੇਰ ਓ ਦੱਸਦੀ ਪੀ ਸੀ ਕਿ ਕਿੱਦਾਂ-ਕਿੱਦਾਂ ਓਦੇ ਬੱਚਿਆਂ ਨੇ ਓਦੇ ਨਾਲ ਕੀਤਾ। ਤੇ ਓਨੂੰ ਮਤਲਬ ਕਿੱਦਾਂ ਏਧਰ ਛੋੜ ਕੇ ਗਏ ਕਿ ਮੈਂ ਕਿਵੇਂ ਓਨਾਂ ਦਾ ਭਲਾ ਮੰਗਿਆ ਹਮੇਸ਼ਾ ਯਾ ਮਤਲਬ ਕਦੀ ਵੀ ਓਨਾਂ ਦਾ, ਮਤਲਬ ਦੇਖੋ ਪੇਰੈਂਟਸ ਕਦੇ ਵੀ ਨਾ ਬੁਰਾ ਨੀ ਮੰਗਦੇ ਆਪ
ਓ ਜੋ ਮੰਨਣ ਗੇ ਤੇ ਦੇਖੋ ਜੀ, ਓਨਾਂ ਨੇ ਪੈਦਾ ਕੀਤਾ ਓ ਕਿਉਂ ਮੰਗਨ ਗੇ ਬੁਰਾ ਓਨਾਂ ਨੂੰ ਪਤਾ ਸਾਡੀ ਔਲਾਦ ਹੈਗੀ ਏ ਕਈ ਵਾਰ ਬੱਚਿਆਂ ਕੋਲ ਹਰ ਚੀਜ਼ ਵੇਖਦਾ ਵੱਡਾ ਵੱਡੇ ਬੰਦਿਆਂ ਦਾ ਜੋ ਸਿਆਣਪਤ ਹੰਦੀ, ਓ ਕਿਸੇ ਦੇ ਅੰਦਰ ਨੀ ਹੁੰਦੀ।
ਪਰ ਹੋਨ ਤੁਸੀਂ ਐ ਦੇਖੋ ਨਾ ਕਿ ਅਗਰ ਕੋਈ ਪਰਸਨ ਏ ਅਗਰ ਓਦੇ ਨਾਲ ਐਵੇਂ ਕੀਤਾ ਜਾਏ, ਜੇੜਾ ਜਿਨੇ ਪੂਰੀ ਉਮਰ ਲਾਈਫ ਮਿਹਨਤ ਕੀਤੀ ਐ ਔਰ ਬਾਦ ਚੋਂ ਆ ਕੇ ਏਦਾ ਹੋ ਜੇ ਓਦੇ ਨਾਲ। ਤੇ ਕਿੰਨਾ ਉਸ ਮਾਂ ਦੇ ਦਿਲ ਵਿੱਚੋਂ ਕਿੱਦਾਂ ਬਦੁਆਵਾਂ
ਨਈ ਓ ਤੇ ਹੈ ਦੇਖੋ ਬਿਲਕੁਲ ਸਹੀ ਗੱਲ ਕਰਦੇ ਹੋ, ਅੱਛਾ ਹਾਂ ਨਈ-ਨਈ ਬਿਲਕੁਲ ਵਧੀਆ ਗੱਲ ਕਰਦੇ ਹੋ। ਅੱਛਾ, ਮੇਰੀ-ਮੇਰੀ ਗੱਲ ਸੁਨੋ ਫੋਨ ਆ ਰਿਹਾ ਸੀ ਪਛੇ ਦੋ ਮਿੰਟ ਮੈਂ ਗੱਲ ਕਰਕੇ ਤੁਹਾਨੂੰ ਫਿਰ ਮਿਲਾਨਾ, ਠੀਕ ਐ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।